ਹੈਲੋ।
ਹਾਂਜੀ, ਸ਼ਾਸੀ ਕਾਲ।
ਸਾਸਰੀ ਕਾਲ ਭੈਣ ਜੀ। ਕੀ ਹਾਲ-ਚਾਲ ਐ?
ਬਸ ਠੀਕ ਵਧੀਆ। ਤੁਸੀਂ ਕੀ ਕਰਦੇ ਪਏ ਸੀ?
ਬਸ ਅੱਜ ਨਾ ਥੋੜ੍ਹਾ ਜਿਹਾ ਓ ਈ, ਮੈਂ ਕਿਹਾ ਚੱਲ ਕੱਪੜੇ ਸੀ ਲਿਆਈ ਏ। ਘਰ ਪਾਣ ਦੇ, ਕੁੁਰਤੀਆਂ ਦੇ ਪੀਸ।
ਹਾਂ, ਗਰਮੀ ਏਡੀ ਏ। ਮੋਟਾ ਕੱਪੜੇ ਪੈਂਦੇ ਨੀ, ਕੋਟਨ ਦੇ ਹੋਨ।
ਕੋਟਨ ਦੇ, ਰਿਓਨ ਦੇ। ਪਤਲੇ-ਪਤਲੇ ਉਹੀ ਚੰਗੇ ਲੱਗਦੇ ਨੇ। ਓਹੀ, ਸਾਡੇ ਉੱਥੇ ਨਾ ਪਤਾ ਲੱਗ ਯਾ ਮੈਨੁੰ ਕੋਈ ਦੁਕਾਨ ਹੈਗੀ ਏ। ਘਰ ਦੇ ਆ, ਘਰ ਦੇ ਨੇੜੇ ਈ। ਉਹਨੇ ਤੇ ਬੜਾ ਈ ਮਾਲ ਕੱਢਿਆ ਹੋਇਐ। ਮਿੱਟੀ ਦੇ ਭਾਅ ਕੱਪੜੇ ਵੇਚਦਾ ਪਿਐ।
ਅੱਛਾ -ਅੱਛਾ, ਕੱਟ -ਪੀਸ ਨੇ ਕੀ?
ਕਟ -ਪੀਸ ਨੇ ਕੁੜਤੀਆਂ ਦੇ ਜਿਵੇਂ, ਮੀਟਰ- ਡੇਢ ਮੀਟਰ ਦੇ ਪੀਸ ਹੋਵੇ।
ਅੱਛਾ- ਅੱਛਾ, ਫੇਰ ਵੇਖਿਆ ਗੁੱਛੀ ਲੈ ਕੇ ਆਏ ਫੇਰ।
ਹਾਂ, ਲਿਆਂਨੀਆਂ ਦੋ-ਤਿੰਨ ਕੁੜਤੀਆਂ। ਮੈਂ ਕਿਹਾ, ਚੱਲ। ਦੇਖੋ ਭੈਨ ਜੀ, ਜਿਹੜਾ ਤੇ ਬੰਦਾ ਆਪ ਸੀਨ ਵਾਲਾ ਵੇ।
ਹਾਂ
ਉਹਦੇ ਵਾਸਤੇ ਤਾਂ ਕੋਈ ਮਹਿੰਗਾ ਨੀ ਐ।
ਹਾ, ਤੁਸੀਂ ਸੀ ਲੈਂਦੇ ਓ। ਸਿੱਖੇ ਸੀ ਹੁਨੇ ਪਿੱਛੇ ਹੀ ਤੁਸੀਂ ਹੈਨਾ?
ਹਾਂਜੀ, ਮੈਂ ਸਿੱਖੀ ਸੀ ਪਿੱਛੇ ਬਸ ਮੈਂ ਨਾ ਘਰ ਕੰਮ ਚੱਲ ਰਿਹਾ ਸੀ। ਦੋ ਮਹੀਨੇ ਮੈਂ ਗਈ ਕੋਈ ਨੀ, ਹੁਣ ਜਾਵਾਂਗੀ ਦੋ ਤਰੀਕ ਤੋਂ। ਕਾਕੇ ਨੂੰ ਸਕੂਲ ਭੇਜ ਕੇ ਨਾ ਫਿਰ ਅੱਗੋਂ ਚਲੀ ਜਾਇਆ ਕਰਾਂਗੀ।
ਅੱਛਾ, ਅੱਛਾ। ਠੀਕ ਏ, ਹੂੰ ਤੇ ਕਿਹੋ ਰੰਗ ਵਿ ਕੈਹੋ ਜਿਹੇ ਨੇ, ਗਾੜੇ -ਗਾੜੇ ਨੇ ਜਾ ਫਿੱਕੇ ਨੇ ਗਰਮੀ ਦੇ ਹਿਸਾਬ ਦੇ ਹੈਗੇ ਨੇ।
ਸਾਰੇ ਰੰਗ ਸੋਹਣੇ ਮਿਲ ਗਏ ਨੇ।
ਅੱਛਾ, ਅੱਜ-ਕੱਲ ਨਾ ਉਹ ਸ਼ੋਰਟ ਕੁੜਤੀਆਂ ਵੀ ਚਲੀਆਂ ਹੋਈਐ ਨਾ। ਬਈ ਥੱਲੇ ਡਰ ਨਾਲ ਪਾ ਲੈਂਦੈ, ਪਲਾਜ਼ੋ ਨਾਲ, ਜਿਵੇਂ ਚਿਕਨ ਵਾਲੇ ਪਲਾਜ਼ੋ ਹੁੰਦੇ ਨਾ।
ਹ
ਨਾਲ ਸ਼ੋਰਟ ਕੁੜਤੀਆਂ ਪੈ ਜਾਣ, ਸੋਹਣੀਆਂ ਲੱਗਦੀਆਂ ਨੇ। ਜਾਂ ਫਰਸ਼ੀ ਸਲਵਾਰ ਨਾਲ। ਹਾਂ ਆ, ਅੱਛਾ। ਹੂੰ, ਸਿਖਾ ਦਿੱਤੀ ਉਹਨੇ, ਉਹਨੇ ਫਰਸ਼ੀ ਸਲਵਾਰ ਸਿਖਾਈ। ਫਰਸ਼ੀ ਸਲਵਾਰ ਮੈਂ ਕਿਹਾ, ਸਿਖਾ ਦਿੱਤੀ ਉਹਨੂੰ।
ਨਹੀਂ ਸਿਖਾਈ ਨੀ, ਬਸ ਜਾ ਕੇ ਸਿੱਖਾਂਗੀ, ਹਾਲੇ ਤੇ ਦੋ ਤਿੰਨ ਚੀਜ਼ ਨਈ ਸਿਖੀਆਂ ਜਿਵੇਂ ਜਾ, ਜਾ ਕੇ ਬਸ ਆਪਨੇ ਹੁਨ ਪੀਸ ਲੈ ਲਿਐ।
ਹਾਂ।
ਤੇ ਨਾਲੇ ਉਹ ਦੇ ਕੱਟ ਕੇ, ਨਾਲੇ ਸਲੀਵ ਆਪਣਾ ਸੂਟ ਬਣ ਜੇਗਾ। ਤੇ ਨਾਲੇ ਸਿੱਖ ਵੀ ਜਾਏਗੀ। ਹੋਰ ਕੀ? ਸਹੀ ਲੱਗ ਗਿਆ, ਹੋਰ ਕੀ। ਤੁਸੀਂ ਆਣਾ, ਲਾਣਾ ਚੱਕਰ। ਤੁਸੀਂ ਵੀ ਜਾਣਾ ਇੱਕ ਵਾਰੀ ਉਹਦੇ ਕੋਲ।
ਹਾਂ, ਹਾਂ, ਮੈਂ ਵੀ ਆਵਾਂਗੀ, ਵੇਖਾਂਗੀ।
ਪੀਸ ਦੇਖਣਾ, ਪੀਸ ਉਹਦੀ ਔਂਦੇ ਕੱਪੜਾ ਐਂਜ। ਮਲਾਈ ਵਰਗਾ ਸੋਫਟ ਕੱਪੜਾ ਬੋਹਤ ਵਦੀਆ ਮਿਲ ਗਿਆ ਇਹਦੇ ਕੋਲ ਤੇ।
ਹਾਂ, ਤੇ ਔਰ ਰੀਵਾ ਦਾ ਕੱਪੜਾ ਤੇ ਹੋਰ ਏ ਰੀਵਾ ਦੇ ਨੇ।
ਰੀਵਾ ਦੇ ਕੱਪੜੇ ਨੇ, ਬਿਲਕੁਲ ਸੋਫਟ, ਮਿਲਾਈ ਵਰਗੇ।
ਅੱਛਾ -ਅੱਛਾ, ਰੀਵਾ ਦਾ ਕਪੜਾ ਤੇ ਬੜਾ ਵਧੀਆ ਹੁੰਦਾ ਏ, ਬਿਲਕੁਲ ਗਰਮੀ ਨੀ ਲੱਗਦੀ, ਤੇ ਪਤਾ ਈ ਨੀ ਲੱਗਦਾ ਤਨ ਨਾ ਪਾਇਆ ਹੈਅ ਕਿ ਨੀ।
ਹਾਂਜੀ, ਬੜੇ ਵਧੀਆ ਮਿਲ ਗਏ ਨੇ, ਸਾਡੇ ਜਿੱਥੇ ਮੈਂ ਕਹਿਨੀ ਏ ਨਾ, ਸਾਡੇ ਉੱਥੇ ਨਈ ਮਿਲਨੀਆਂ ਚੀਜ਼ਾਂ। ਹਾਂਜੀ, ਹੁਣ ਜਿਵੇਂ ਮੈਂ ਸਿੱਖਦੀ ਸੀ ਨਾ ਭੈਨ ਜੀ। ਜਦੋ ਮੀਟਰ ਦਾ ਪੀਸ ਲੈ ਕੇ ਆਣਾ। ਆਰਾਮ ਨਾਲ ਸੌ, ਸਵਾ ਸੌ, ਡੇਢ ਸੌ ਦਾ, ਮੀਟਰ ਪੀਸ ਜਿਵੇਂ ਕਿ ਛੋਟੀ- ਛੋਟੀ ਜੇ ਪੈਂਟੀਆਂ ਸਿੱਖਨੀਆਂ ਸੀ, ਜੇ ਛੋਟੇ ਬੱਚੇ ਫਰਾਕ ਸਿੱਖਨੀ ਸੀ। ਸੌ ਡੇਢ ਸੌ ਘੱਟ ਤੇ ਕੋਈ ਹੈ ਈ ਨੀ ਪੀਸ। ਹੁਨ ਇੱਥੇ ਏਸ ਤੇ ਤੇ ਅੱਧਾ ਰੇਟ ਵੀ ਨੀ ਹੈਗਾ।
ਹਾਂ। ਉਈ ਤੇ, ਤੇ ਇੱਕ ਮੇਰਾ ਸੁਟ ਤੁਸੀਂ ਸੀ ਦੇਨਾ ਮੇਰੇ ਕੋ ਪਿਆ ਹੋਐ, ਮੈਂ ਵੀ ਲੈ ਕੇ ਆਈ ਸੀ ਉਥੇ ਡਿਸਕਾਊਂਟ ਲੱਗਿਆ ਹੋਇਆ ਸੀ। ਤੇ ਬੜਾ ਈ ਮੇ ਭੈਣ ਜੀ ਸਸਤਾ ਨੂੰ ਨਾਲ ਚੁਣਿਆ ਵੀ। ਤੇ ਕੋਟਨ ਦੇ ਸੀ ਸੂਟ ਤੇ ਉਦੇ ਤੇ ਨਾ ਉੱਪਰ ਲਿਖਿਆ ਹੋਆ ਸੀ, ਜਿਵੇਂ ਛੇ ਸੌ ਦਾ ਸੂਟ ਏ ਨਾ ਤੇ ਉਦੇ ਬਸ ਉਦਾ ਫਿਫਟੀ ਪਰਸੈੰਟ ਆਪਨਾ ਸੋ ਦਾ ਮਿਲਦਾ ਸੀ। ਹਾਂ ਉ ਪਤਾ ਨੀ ਦੁਕਾਨ ਖਾਲੀ ਕਰਦਾ ਪਿਆ ਸੀ। ਪਤਾ ਨੀ ਕੀ ਸੀ ਏਡਾ ਬੰਦਾ ਉੱਥੇ ਤੇ, ਐ ਭੀੜਾਂ ਪਈਆਂ ਹੋਈਆਂ ਸੀ। ਤੇ ਮੈਂ ਤੇ ਪੰਜ ਛੇ ਲੈ ਆਈ। ਦੋ, ਹਾਂ ਦੋ ੳ ਉੱਦਰ ਦਿੱਤੇ ਭਰਜਾਈ ਨੂੰ ਦਿੱਤੇ। ਦੋ ਹੋਰ ਦੋ ਮੈਂ ਆਪਨੇ ਰੱਖੇ ਤੇ ਦੋ ਜਠਾਾਨ ਨੂੰ ਦਿੱਤੇ ਸੀ ਮੈਂ। ਤੇ ਉਈ ਨਾ ਕਿਸੇ ਵੇਲੇ ਕਪੜਾ ਨਾ ਬੜਾ ਸਸਤਾ ਮਿਲ ਜਾਂਦੈ।
ਕਈ ਤੇ ਭੈਣ ਜੀ ਨਿੱਕੇ-ਨਿੱਕੇ ਪੀਸ ਨੇ ਪਸੰਦ ਬੜੇ ਆਏ, ਹੁਨ ਬੰਦਾ ਅਪਨੇ ਜੋਗਾ ਲੈਨੈ ਤੇ ਕੱਪੜਾ ਕਿੱਥੋਂ ਪੂਰਾ ਕਰੇ। ਟੁਕੜੇ-ਟੁਕੜੇ ਵੀ ਹੈਗੇ ਸੀ ਜੇ ਮੀਟਰ-ਮੀਟਰ ਦੇ। ਤੁਹਾਡਾ ਦੇਖੋ ਅਸੀਂ ਇਨੀਆਂ ਮੋਟੀਆਂ ਵਾ, ਸਾਡੇ ਕਿਥੇ ਬੰਦੇ ਨੇ ਮੀਟਰ-ਮੀਟਰ ਵਿਚ ਘੱਟੋ ਘੱਟ ਉ ਢਾਈ ਮੀਟਰ ਕੱਪੜਾ ਹੋਵੇ ਤੇ ਤਾਂ ਇੱਕ ਕੁਰਤੀ ਤਿਆਰ ਹੁੰਦੀ ਏ।
ਹੂੰ-ਹੂੰ ਪਲੇਨ ਵੀ ਹੈਗਾ ਸੀ।
ਪਲੇਨ ਵੀ ਹੈਗੇ ਨੇ ਪੀਸ ੳਦੇ ਕੋਲ ਕਾਫੀ ਸਾਰੇ, ਪਲੇਨ ਤੇ ਭੈਨ ਜੀ ਐ ਹੈਗਾ ਨਾ ਵੀ ਸਲਵਾਰਾਂ ਬਨਵਾ ਲੇ ਬੰਦਾ। ਕਿਉਂਕਿ ਪਲੇਨ ਤੇ ਖਾੜੀ ਲੈਸਾ-ਲੈਸਾ ਲਾ ਕੇ ਮੈਨੂੰ ਨੀ ਜਚਦੀ ਐਂਜ।
ਉਦੇ ਵਾਸਤੇ ਕੈਂਨੀ ਪਈ ਆਂ ਜਿਵੇਂ ਹੁਨ ਪ੍ਰਿੰਟ ਕਮੀਜ਼ ਲਾਵੇ ਤੇ ਪਲੇਨ ਥੱਲੇ ਸਲਵਾਰ ਯਾਂ ਪਜਾਮੇ ਵਾਸਤੇ ਲਲ ਲਵੇ ਨਾ, ਚਿੱਟਾ ਹੋਵੇ ਤਾ ਲੱਗ ਜਾਂਦੈ ਜਾਦਾਤਰ।
ਸਲਵਾਰ ਮੈਚ ਨੀ ਹੋਈਦੀ, ਹੁਨ ਕੱਲ ਚੱਕਰ ਲਾਵਾਂਗੀ ਬਸ ਕਰੀਮ ਰੰਗ ਦੇ ਕੱਪੜਾ ਲਿਆਈਆਂ ਸਲਵਾਰ ਵਾਸਤੇ ਦੋ ਨਾਲ ਤਤ ਕਰੀਮ ਰੰਗ ਚੱਲ ਜਾਨੀ ਆ ਬਾਕੀ ਏਕ ਨਾ ਸੋਚਦੀ ਵੀ ਆ, ਕੱਲ ਚੱਕਰ ਲਾਵਾਂ ਫਰੋਜ਼ੀ ਰੰਗ ਚਾਈਦੈ। ਵੀ ਮੈਨੂੰ ਫਰੋਜ਼ੀ ਰੰਗ ਮੇਲ ਜੇ, ਤੇ ਏਕ ਕਮੀਜ ਤਿਆਰ ਹੋ ਜੇਗੀ ਫਰੋਜ਼ੀ ਰੰਗ ਦੀ।
ਉ ਤੇ ਹੈ ਈ ਏ ਆਹ ਫੇਰ ਬੰਦਾ ਘਾਰ ਪਾਨ ਜੋਗਾ ਸ ਤਾ ਸੂਟ ਬਣ ਜਾਂਦੈ ਇੱਕ ਸੀਜ਼ਨ ਪਾਇਆ ਹੋਰ ਕੀ ਇੱਕ ਸੀਜ਼ਨ ਈ ਪੈਂਦੇ ਨੇ ਹੂੰ ਹੋਰ ਕੀ।
ੳ ਐ ਵੀ ਕੋਈ ਮਾੜੇ ਨੀ ਏ, ਪੰਜਾਹ ਸੌ ਰੁਪਏ ਦੇ ਇੱਕ ਸੀਜਨ ਈ ਪੈ ਜਾਂਨੇ ਦੋ ਮੀਨੇ ਗਰਮੀਆਂ ਦੇ ਲੰਗਾ ਲੇ ਬੰਦਾ। ਕੱਪੜਾ ਕਸੀ ਕੇੜਾ ਹੁਨ ਲਿਆ ਤੇ ਸਾਲੋ ਸਾਲ ਲੈਨਾ ਨੀ।
ਹਾਂਜੀ-ਹਾਂਜੀ
ਆਏ ਮੀਨੇ ਸਾਨੂੰ ਕੱਪੜਾ ਚਾਈਦੈ, ਆਏ ਮੀਨੇ ਸਾਨੂੰ ਕੱਪੜਾ ਚਾਈਦੈ।
ਉ ਦ ਰੀਲ ਬਨ ਰੀਲਾ ਆਂਦੀਆਂ ਨੇ ਨਾ। ਘਰ ਪਾਨੇ ਕਾ ਸੂਟ ਰੀਲਸ ਆਂਦੀਆਂ ਨੇ ਘਰ ਪਾਣੇ ਦਾ ਸੂਟ, ਬਾਜ਼ਾਰ ਜਾਨ ਦਾ ਸੂਟ, ਵਿਆਹ ਸੂਟ ਜਨਾਨੀਆਂ ਦੇ ਤਾਂ ਸੂਟ ਹੀ ਨਹੀਂ ਮੁੱਕਦੇ।
ਉਹੀ ਤੇ ਕਹਿੰਦੇ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਨੇ। ਨਹੀਂ ਤਾਂ ਤੁਸੀਂ ਸੂਟ ਲੈਂਦੀ ਹੋ ਫਿਰ ਤੁਸੀਂ ਸਾਡੇ ਕੋਲ ਕੱਪੜਾ ਨਹੀਂ ਪਾਉਣ ਨੂੰ ਕਿੱਥੇ ਜਾਣਾ? ਪਹਿਲਾ ਸੂਟ ਲੈ ਕੇ ਦਿਓ ਤਾਂ ਜਾਵਾਂਗੇ।
ਹਾਂ ਉਹ ਤੇ ਹੈ ਹੀ ਹੈ।
ਪਾਨ ਨੂੰ ਕੱਪੜਾ ਨਹੀਂ, ਰੱਖਣ ਨੂੰ ਜਗ੍ਹਾ ਨਹੀਂ।
ਹਾਂ ਪਾ ਨੂੰ ਅਪੜੇ ਆ ਅਲਮਾਰੀਆਂ ਖੁੱਲੋ ਤੇ ਬਾਹਰ ਆਉਂਦੇ ਨੇ ਕਪ ੜੇ ਜੇ ਕਿਤੇ ਜਾਣਾ ਹੈਏ ਤੇ ਕਹਿੰਦੇ ਆ ਇਹ ਵੀ ਪਾਇਆ ਹੋਯੈ, ਇਹ ਵੀ ਪਾਇਆ ਹੋਯੈ ਇਹ ਤੇ ਮੈਂ ਚਾਰ ਵਾਰੀ ਪਾ ਲਿਆ ਏ ਹੁਣ ਫਿਰ ਮੈਂ ਪਾ ਲਾ।
ਮੁੜ, ਮੁੜ ਪਾ ਕੇ ਵੀ ਸ਼ਰਮ ਆੰਦੀ ਏ।
ਹਾਂ। ਔਹ ਤੇ ਹੈ ਈ ਏ।
ਹਾਂ, ਤੁਸੀਂ ਵੀ ਲੈ ਕੇ ਆਔ ਨਾ ਔਹਦੇ ਕੋਲ
ਹਾਂ ਮੈਂ ਵੀ ਵੇਖਾਂਗੀ ਚੱਕਰ ਲੱਗਦਾ ਤੇ ਫੇਰ, ਲੈ ਕੇ ਆਵਾਂਗੀ, ਹਾਂ ਤੁਸੀਂ ਮੈਨੂੰ ਅਡਰੈਸ ਦੱਸ ਦੇਣਾ ਨਾ, ਮੈਨੂੰ ਵਟਸੈਪ ਕਰ ਦੇ ਨਾ।
ਹਾਂ ਕੋਈ ਨੀ ਮੈਂ ਤੁਹਾਨੂੰ ਵਟਸਐਪ ਕਰ ਦਾਂਗੀ, ਦੇਖੋ ਔਹ ਨੇ ਮਾਲ ਨਵਾਂ ਲਿਆਯਾ ਜੇ।
ਅੱਛਾ, ਅੱਛਾ
ਤਿੰਨ ਬੋਰੇ ਖੋਲ੍ਹਲੇ ਨੇ ਉਹਨੇ ਅੱਜ, ਬਾਕੀ ਓਹ ਕੱਲ ਖੋਲਲੇੇਗਾ ਜੇ। ਕੱਲ ਵੀ ਇਸੀ ਟਾਈਮ ਜਾਵਾਂਗੇ ਅਸੀਂ ਕੋਈ ਵਧੀਆ, ਵਧੀਆ ਜੇ ਹੋਏ ਕੱਲ ਹੋਰ ਲਿਆਵਾਂਗੇ। ਏ ਹੈਗਾ ਭੈਣ ਜੀ ਓਥੇ ਨਾ ਛਾਂਟਣੇ ਪੈਂਦੇ ਨੇ ਦੋ ਕੰੰਟੇ ਕਿੱਥੇ ਨੀ ਗਏ।
ਅੱਛਾ, ਅੱਛਾ ਆਹੋ ਓਹ ਤੇ ਹੈ ਹੀ ਏ। ਹਮ ਫੇਰ ਨਾਲੇ ਦੁਕਾਨ ਵੀ ਓਹਦੀ ਛੋਟੀ ਜਿਹੀ ਹੋਣੀ ਏ। ਜਗ੍ਹਾ ਘੱਟ ਪੈ ਜਾਂਦੀ, ਮੈਂ ਕਿਹਾ ਦੁਕਾਨ ਵੀ ਫੇਰ ਛੋਟੀ ਜਿਹੀ ਹੁੰਦੀ ਹੈ। ਜਗ੍ਹਾ ਵੀ ਫੇਰ ਘੱਟ ਪੈ ਜਾਂਦੀ ਹੈ, ਬੰਦੇ ਦੇ ਖਲੋਉਣ ਜੋਗਿਆਂ ਹਮ।
ਤੇ ਬਹਿ ਕੇ ਕੱਪੜਾ ਦੋ ਜਿੱਥੇ ਦੋ ਜਨਣੀਆਂ ਬਹਿ ਗਈਆਂ ਪਤਾ ਲੱਗਿਆ ਐਹ ਕੱਪੜਾ ਸਹੀ ਮਿਲਦਾ ਪਿਆ ਰੇਟ। ਸਾਰੀਆਂ ਪਜਦੀਆਂ, ਮੈਂ ਤੈਨੂੰ ਕਿਹਾ, ਤੂੰ ਅੱਗੋਂ ਕਿਹਾ ਓਹਨੇ ਅੱਗੋਂ ਕਿਆ ਅ ਪਤਾ ਲੱਗਦੇ- ਲੱਗਦੇ ਬੰਦਾ ਤਾਂ ਹੀ ਜਾਂਦਾ, ਕੱਪੜਾ ਲਿਆ ਹੁੰਦਾ ਬੰਦਾ।
ਇੱਕ ਮੈਂ ਤੇ ਨਾ ਵੇਖ ਨੀ ਪਈਯਾ ਬਈ ਚਿਕਨ ਵਾਲਾ ਕੱਪੜਾ ਮਿਲੇ ਅੱਜ ਕੱਲ੍ਹ ਚਿਕਨ ਨੂੰ ਦੀ ਕੁੜਤੀ ਕੁੜਤੀਆਂ ਦਾ ਬੜਾ ਓਹ ਚੱਲਦਾ
ਹਾਂਜੀ, ਉਹ ਮੈਂ ਵੀ ਚਿਕਨ ਵਾਈਟ ਚਿਕਨ ਦੇ ਵੇਖਦੀ ਪੀਆ ਹਾਂ ਕੁੜਤੀਆਂ ਨਾਲ ਬੰਨੀ ਬਣਾਈ ਮਿਲਣੀ ਮੈਨੂੰ ਤੇ ਨਾ ਮੈਨੂੰ ਉਝ ਹੀ ਮਿਲੀ ਏ।
ਅੱਛਾ, ਪਰਸੋਂ ਮੈਂ ਗਈ ਸੀ ਇੱਕ ਉੱਥੇ ਇੱਥੇ ਮੋਲ ਹੈਗਾ ਉੱਥੇ ਗਈ ਸੀ। ਤੇ ਉੱਥੇ ਕੁੜਤੀ ਕੀ ਤੇ ਵਿਚਕਾਰ ਫਰੰਟ ਵਿੱਚ ਚਿਕਨ ਦਾ ਉਹ ਕੰਮ ਹੋਇਆ ਸੀ, ਸਾਈਡਾਂ ਚੋਂ ਪਲੇਨਸੀ ਤੇ ਬੈਕ ਵੀ ਪਲੇਣ ਸੀ।
ਅੱਛਾ, ਅੱਛਾ
ਤੇ ਆੱਠ ਸੌ ਰੁਪਏ ਦੀ ਕੁੜਤੀ ਸੀ ਕੁੜਤੀ -ਕੁੜਤੀ ਖਾਲੀ। ਹਾਂ ਪਜਾਮਾ ਨੀ ਸੀ ਨਾਲ ਤੇ ਫਿਰ ਮੈਂ ਲੈ ਫੇਰ ਫਿਰ ਪਜਾਮੀ ਵੱਖਰੀ ਲਓ ਜਾਂ ਕੋਈ ਟਰਾਊਜ਼ਰ ਨਾਲ ਬਣਾਓ।
ਤੇ ਚੁੰਨੀ ਲਓ ਯਾ ਤਾਂ ਪੂਰਾ ਸੂਟ ਮਿਲਦਾ ਹੋਵੇ ਨਾ। ਫੇਰ ਸਹੀ ਰਹਿੰਦਾ ਏ। ਤੇ ਉਂਝ ਕੱਪੜਾ ਖਰਾ ਸੀ।
ਹਾਂਜੀ।
ਮੈਂ ਕਿਹਾ ਓਝ ਕੱਪੜਾ ਤੇ ਖਰਾ ਸੀ, ਚਿਕਨ ਦਾ ਓਹ ਵਾਲਾ ਹਾਂ, ਹਾਂ। ਓਹ ਤਾਂ ਹੈ ਅੱਜ ਕੱਲ੍ਹ ਨਾ ਡਰੈਸਾਂ ਬਣਦੀਆਂ ਪਈਆਂ ਨੇ, ਅਹ ਚਿਕਨ ਵਾਲੇ ਕੱਪੜੇ ਕੱਪੜੇ ਦੀ, ਇੱਕ ਹਕੂਬਾ ਚਿਕਨ ਚੱਲੀ ਹੋਈ ਏ। ਉਹ ਥੱਲੇ ਪ੍ਰਿੰਟ ਹੁੰਦਾ ਉੱਤੇ ਚੀਕ ਹਾਂ।
ਅੱਧੀ ਨੀਚੇ- ਨੀਚੇ ਚਿਕਨ ਆਉਂਦੀ ਉਤੋਂ ਸਾਰੀ ਪਲੇਨ ਓਹ ਵੀ ਬੜੀ ਟਰੈਂਡ ਚੱਲਿਆ ਜੇ ਅੱਜ ਕੱਲ੍ਹ ਉਹ ਤੇ ਮੈਨੂੰ ਮਿਲੀ ਨੀ ਮੈਂ ਕਿਹਾ ਮੈਂ ਕਿਹਾ ਇਹਦੇ ਨਾਲ ਉਹਦੇ ਕੋਲ ਵੱਡੇ- ਵੱਡੇ ਹੋਲ ਵਾਲੀ ਨੀ ਆਉਂਦੀ ਜਿਹੜੀ ਚਿਕਨ ਓਹ ਪਈ ਸੀ, ਮੈਂ ਕਹਿੰਦਾ ਇਹ ਭਰਾਵਾ ਇਹ ਤੇ ਚਾਹੀਦੀ ਇਹਦੇ ਨਾਲ ਤੇ ਮੇਰੇ ਕੋਲ ਹੈਗੀ ਏ ਮੈਨੁੰ ਤੇ ਬਰੀਕ ਚਿਕਨ ਵਾਲੀ ਚਾਹੀਦੀ ਹੈ। ਸੋਹਨੀ ਵਧੀਆ ਬੰਦਾ ਡਾਇ ਕਰਾਲੇ ਕੋਟ ਸੈਟ ਬਣਾ ਲਏ। ਕੁੱਛ ਹੀ ਬਣਾ ਲਏ ਬੰਦਾ।
ਹਾਂ ਉਹ ਤੇ ਹੈ ਹੀ। ਕੋਰਡ ਸੈਟ ਸੋਹਣੇ ਲੱਗਦੇ ਨੇ। ਅੱਜ ਕੱਲ੍ਹ ਦੇ ਟਰੈਂਡ ਦਾ ਵੇ ਕੋਟ ਸੈਟ ਦਾ। ਹੂ ਉਹ ਤੇ ਹੈ ਹੀ ਹੈ।
ਹੁਣ ਮੇਰੀ ਭਤੀਜੀ ਆਈ ਹੋਈ ਹੈ। ਬੈਠੀ ਹੈ ਸੋਫੇ ਤੇ ਨਹੀਂ ਖਾਣੀ ਹਲੇ। ਭਤੀਜੀ ਆਈ ਆ ਸੋਫੇ ਤੇ ਬੈਠੀਏ। ਮੈਨੂੰ ਜੀਭਾਂ ਕੱਢਦੀ ਵੀਏ, ਵੀ ਮੇਰੇ ਨਾਲ ਖੇਲ ਆ ਵੀ ਫੋਨ ਤੇ ਲੱਗੀ ਓਈਏ ਭੂਆ
ਅੱਛਾ। ਪੇਕੇ ਆਏ ਹੋਏ ਹੋ
ਹਾਂ ਪੇਕੇ ਆਈ ਆ ਮੈਂ।
ਅੱਛਾ-ਅੱਛਾ! ਹੂ। ਠੀਕ ਏ ਆਹ ਛੁੱਟੀਆਂ ਨੇ ਬੱਦਾ ਕਹਿੰਦਾ ਚੱਲ
ਤੇਲ ਲਾ ਕੇ ਕੰਘੀ ਕਰਦਾ ਇਹਦੀ।
ਹਾਂ, ਬੱਚੇ ਨਾ ਕਰਾਉਂਦੇ ਹੀ ਨੀ ਕੰਗੀਆਂ। ਬੜੇ ਭੈੜੇ ਨੇ ਤੇ ਅੱਗੇ ਫੋਨ ਕਰੋ, ਤੇ ਫੇਰ ਕੰੰਗੀ ਕਰਾਉਣਗੇ। ਨਹੀਂ ਤੇ ਇਵੇ ਨਹੀਂ ਦਰਦ ਹੁੰਦੀ, ਆ ਵਾਲਾਂ ਵਾਲ ਖਿੱਚਦੇ ਨੇ ਨਾ
ਉਹ ਮੇਰਾ ਮੁੰਡਾ ਵੀ ਐਂ ਜੀ ਜੂੜਾ ਕਰਾਨਾ ਹੋਵੇ ਤੇ ਅੱਗੇ ਪਹਿਲੇ ਫੋਨ ਰੱਖਾਂਗੀ। ਜਾਂ ਟੀ ਵੀ ਚਲਾਵਾਂਗੀ ਤਾਂ ਜਾ ਕੇ ਜੂੜਾ ਕਰਾਦੇ ਵੀ ਪੋਣਾ ਘੰਟਾ ਲਾ ਦੇਗਾ। ਹਿਲਦਾ ਪਿਆ ਜੂੜੀ ਡਿੰਗੀ ਹੋ ਜਾਂਦੀ ਫਿਰ। ਕਦੀਂ ਇਧਰ ਹਿਲਦਾ ਪਿਆ। ਕਦੀਂ ਉਧਰ ਹਿਲਦਾ ਪਿਆ। ਟਿਕਦੇ ਨੀਂ ਨਾ ਬੱਚੇ।
ਆਵਦੇ ਹੈ ਨੀ।
ਹੂ ਅ
ਚਲੋ ਕਰਲੋ। ਫੇਰ ਤੁਸੀਂ ਕੰਘੀ ਕਰਾਂਦੀ ਹੈ, ਤੇ ਤੁਹਾਡੇ ਕੋਲੋ ਹਾਂ।
ਜੀ ਮੈਂ ਫੜ ਹੁਣੇ ਕਹਿੰਦੀ ਆਾਂ ਕੰਗੀ ਕਰਾ ਮੇਰੇ ਕੋਲੋਂ ਵਾਲ ਸਾਭੇ ਸਹੀ ਰਹਿੰਦੇ ਨੇ ਬੱਚੇ ਦੇ ਹੂ ਚਲੋ ਚੰਗਾ ਭੈਣ ਜੀ ਫੇਰ ਕਰਾਂ ਸੁ ਕੰਗੀ। ਸਤਿ ਸ੍ਰੀ ਅਕਾਲ ਭੈਣ ਜੀ।
ਬ